ਸਤਿ ਸ਼੍ਰੀ ਅਕਾਲ ਹੋਰ ਕਿੱਦਾਂ ਠੀਕ ਹੈ।
ਵਧੀਆ ਵਧੀਆ ਤੁਸੀਂ ਦੱਸੋ?
ਬਹੁਤ ਵਧੀਆ ਬਹੁਤ ਵਧੀਆ। ਹੋਰ।
ਆਵਾਜ਼ ਘੱਟ ਆ ਰਈ ਤੁਹਾਡੀ
ਘੱਟ ਆ ਰਹੀ ਘੱਟ ਆ ਆਈ।
ਅੱਜ ਅਸੀਂ ਨਾ।
ਠੀਕ ਹੈ।
ਆਂ ਭੋਜਨ ਉੱਤੇ ਗੱਲ ਕਰਾਂਗੇ ਜੀ।
ਹੈਲੋ।
ਨਹੀਂ ਨਹੀਂ ਸੀ ਹੈ ਜੀ ਹੁਣ।
ਠੀਕ ਹੈ ਜੀ।
ਮੈਂ ਕਿਹਾ ਭੋਜਨ ਉੱਤੇ ਗੱਲ ਕਰਾਂਗੇ ਅੱਜ ਕੀ ਸਬਜ਼ੀ ਬਣਾਈ ਫਿਰ ਤੁਸੀਂ?
ਹਾਂਜੀ ਹੁਣ ਆ ਰਹੀ।
ਹੈਲੋ।
ਕਿਨੂੰ ਆਵਾਜ਼।
ਹਾਂਜੀ ਆ ਰਹੀ ਹੈ।
ਆ ਰਹੀ ਹੈ ਹਾਂਜੀ ਅੱਜ ਮੈਂ ਸਵੇਰੇ ਬੈਂਗਣ ਭਰੇ ਸੀਗੇ।
ਹਾਂਜੀ।
ਬੈਂਗਣ ਭਰ ਕੇ ਫਰਾਈ ਕੀਤੇ ਸੀਗੇ ਅਤੇ ਨਾਲੇ ਮੇਰੀ ਥੋੜ੍ਹੀਆਂ ਜਹੀਆਂ। ਫਲੀਆਂ ਇਏਦਾਂ ਘਰ ਅਸੀਂ ਬੀਜੀ ਦੀ ਨਾ ਸੀਗੀਆਂ ਥੋੜੀਆਂ ਜਿਹੀ ਫਲੀਆਂ ਉੱਤਰਰੀਆਂ ਸੀ। ਉਹਦੇ ਚ ਮੈਂ ਇੱਕ ਆਲੂ ਪਾਇਆ ਤੇ ਮੈਂ ਆਲੂ ਫਲੀਆਂ ਹੀ ਸਬਜ਼ੀ ਨਾਲ ਬਣਾ ਲਈ।
ਅੱਛਾ ਘਰ ਦੀ ਬਗੀਚੀ ਹੈ ਤੁਹਾਡੀ ਜੇ
ਹਾਂਜੀ ਥੋੜ੍ਹੀਆਂ ਜਿਹੀਆਂ ਫਲੀਆਂ ਉੱਤਰੀਆਂ ਸੀਗੀਆਂ ਫੇਿਰ ਮੈਂ ਇੱਕ ਆਲੂ ਪਾਇਆ ਤੇ ਅਸੀਂ ਉਹ ਸਬਜ਼ੀ ਬਣਾ ਲਈ ਸਵੇਰੇ ਮੈਂ ਬੈਂਗਨ ਫਰਾਈ ਕੀਤੇ ਅਸੀਂ ਨਾ ਰੈਤਾ ਸੀਗਾ।
ਅੱਛਾ ਜੀ
ਤਾਜ਼ੀ ਤਾਜ਼ੀ ਸਬਜ਼ੀ ਨਾ ਬਹੁਤ ਟੇਸਟੀ ਬਣਦੀ ਹੈ ਨਾ
ਹਾਂ ਇਹ ਤਾਂ ਹੈ ਹੈਲਦੀ ਹੁੰਦੀ ਹੈ ਘਰ ਦੀ ਬੀਜੀ ਹੋਈ ਬਾਹਰੋਂ ਤਾਂ ਤੁਹਾਨੂੰ ਪਤਾ ਹੀ ਹੈ ਛਿੜਕਾਅ ਦਵਾਈਆਂ ਦਾ
ਹਾਂ ਦਵਾਈਆਂ
ਘਰੇ ਐਵੇਂ ਤਾਂ ਵੀ ਆਪਦੀ ਅੱਖਾਂ ਨਾਲ ਆਪਦੇ ਹੱਥਾਂ ਨਾਲ ਬੀਜੀ ਹੋਈ ਹੈ ਚਲੋ ਹਨਾ
ਜੀ ਸਾਫ਼ ਸੁਥਰਾ ਸਭ ਕੁਛ ਹਨਾ
ਹੋਰ ਕੀ ਕੀ ਕੁੱਝ ਖਾਣ ਨੂੰ ਪਸੰਦ ਲੱਗਦਾ ਤੁਹਾਨੂੰ
ਹੋਰ ਅੱਜ ਹੁਣ ਸ਼ਾਹੀ ਪਨੀਰ ਦਾ ਇਰਾਦਾ ਹੈ ਸ਼ਾਹੀ ਪਨੀਰ ਖਾਣਾ ਕਹਿੰਦੇ ਬੱਚੇ ਕਹਿੰਦੇ ਮੈਂ ਕਿਹਾ ਚਲੋ ਸ਼ਾਹੀ ਪਨੀਰ ਬਣਾ ਲੈਂ ਨੇ ਆ।
ਨਹੀਂ ਨਹੀਂ ਵਧੀਆ ਚਲੋ।
ਹੁਣ ਇਸ ਟਾਈਮ ਕਹਿੰਦੀ ਸ਼ਹੀ ਮੈਂ ਕਿਹਾ ਪਰ ਇਸੇਲੇ ਭਾਰਾ ਹੋ ਜਾਂਦਾ ਸਵੇਰੇ ਬਣਾਵਾਂਗੇ। ਪਰ ਮੰਨਦੇ ਕਿੱਥੇ ਬੱਚੇ ਖਾਂਦੇ ਨ ਨਹੀਂ ਠੀਕ ਹੀ ਆ ਮੌਸਮ ਬਦਲ ਜਿਹਾ ਬਣਿਆ ਬੱਚੇ ਨਹੀਂ ਨਾ ਮੰਨਦੇ ਬੱਚੇ ਬੱਚਿਆਂ ਨੂੰ ਆਪਣੀ ਚੋਇਸ ਦਾਖਾਣਾ ਚਾਹੀਦਾ ਉਹ ਜੋ ਅਸੀਂ ਕਹਿਣਾ ਉਹ ਨੀ ਉਹਨਾ ਨੇ ਖਾਣਾ ਨਾ ਹਮ। ਹਮ ਉਹ ਕਦੀ ਕਹਿਣਗੇ ਨਿਊਡਲ ਬਣਾ ਲਉ ਕਦੀ ਕਹਿਣਗੇ ਮਕਰੋਨੀ ਬਣਾ ਲਉ। ਬਸ ਇਹ ਕੁੱਛ ਚਾਹੀਦਾ ਬੱਚਿਆਂ ਨੂੰ ਤਾਂ
ਅੱਛਾ ਹੋਰ ਤੁਹਾਨੂੰ ਕਿਹੜੀ ਸਬਜ਼ੀ ਵਧੀਆ ਲੱਗਦੀ ਹੈ ਖਾਣ ਚ।
ਸਭ ਕੁਛ ਹੀ ਵਧੀਆ ਲੱਗਦਾ ਏ। ਖਾਲੀ ਦਾ ਜੋ ਵੀ ਅਸੀਂ ਕਦੇ ਕਿਸੇ ਸਬਜ਼ੀ ਨੂੰ ਨਹੀਂ ਕਿਹਾ ਵੀ ਇਹ ਨਹੀਂ ਖਾਣੀ ਹਰੀਆਂ ਸਬਜੀਆਂ ਹਰੀਆਂ ਸਬਜ਼ੀਆਂ ਹੀ ਜ਼ਿਆਦਾ ਬਣਾਈ ਦੀਆਂ ਟੀਂਡੇ ਹੋ ਗਏ। ਰਮਾਂ ਤੋਰੀ ਹੋ ਗਈ ਭਿੰਡੀ ਹੋ ਗਈ ਇਹੋ ਜਿਹੇ ਜਿਹੇ ਫਰਾਈ ਵਾਲੀਆਂ ਤੋਂ ਥੋੜ੍ਹਾ ਜਿਹਾ ਘੱਟ ਘਟੀ ਕਰੀ ਦਾ ਵੀ ਘੱਟ ਹੀ ਖਾਈਏ ਦੂਸਰੀਆਂ ਹੀ ਜ਼ਿਆਦਾ ਖਾਈ ਦੀਆਂ ਨੇ।
ਹਾਂਜੀ ਤੇ ਹੈ।
ਜਾਂ ਇਦਾਂ ਬੇਸਣ ਵੂਸਨ ਪਾ ਕੇ ਮਿੱਸੀ ਰੋਟੀ ਬਣਾ ਲਈਦੀ ਹੈ। ਹਾਂ ਤਲਿਆ ਨਾ ਪੂਰਾ ਹੈਵੀ ਹੋ ਜਾਂਦਾ। ਹੁਣ ਵੀ ਬੱਚੇ ਕਹਿ ਰਹੇ ਸੀ ਪਨੀਰ ਮੈਂ ਕਿਹਾ ਨੀ ਹੁਣ ਹਲਕਾ ਕੁੱ ਖਾਣਾ ਸਵੇਰੇ ਬਣਾ ਦਾਂਗੀ ਤੁਹਾਨੂੰ ਮੈਂ
ਹਾਂ ਵੀ ਚਲੋ ਕਦੇ ਹੋਇਆ ਜੰਕ ਫੂਡ ਵਗੈਰਾ ਵੀ ਹਨਾ ਵੀ ਕਦੇ ਹੋਇਆ ਦਿਨ ਚ ਖਾ ਲਿਆ ਇੱਕ ਵਾਰੀ। ਇੱਕ ਦੋ ਵਾਰੀ ਖਾ ਲਿਆ ਖਾ ਲਿਆ।
ਕਹਿੰਦੇ ਨਹੀਂ ਫਿਰ ਸਵੇਰੇ ਸੰਡੇ ਆ ਫਿਰ ਸਵੇਰੇ ਕੋਈ ਪਰੌਂਠੀ ਚਾਹੀਦੀ ਆਲੂ ਵਾਲੀ ਜਾਂ ਗੋਭੀ ਵਾਲੀ ਜਾਂ ਇਤ੍ਹਾਂ ਕੋਈ
ਅੱਛਾ ਜੀ
ਹਾਂ ਉਹ ਪਹਿਲਾਂ ਹੀ ਆਪਣਾ ਦੱਸ ਦਿੰਦੇ ਰਾਤ ਹੀ ਸਿਫਾਰਸ਼ ਪਾ ਦਿੰਦੇ ਮੰਮਾ ਸਵੇਰੇ ਆਪ
ਚਲੋ ਵਧੀਆ ਫੇਰ। ਪਹਿਲਾ ਟਾਈਮ ਤੋਂ ਪਹਿਲਾਂ ਹੀ ਦੱਸ ਦਿਨਦੇ ਨੇ ਨਾ ਜ ਨਾ ਵਧੀਆ। ਹੋਰ ਕੜੀ ਚੋਲ ਖਾ ਲੈਂਦੇ ਹੋ ਤੁਸੀਂ ਵਧੀਆ ਲੱਗਦੇ ਕੜੀ ਚੋਲ
ਜੀ ਬਹੁਤ ਵਧੀਆ ਕੜੀ ਚਾਵਲ ਰਾਜਮਾਂ ਚਾਵਲ ਚਿੱਟੇ ਛੋਲੇ ਹਮ।
ਮੇਰੇ ਤਾਂ ਆਪ ਆਪ ਫੇਵਰੇਟ ਨੇ ਅਸੀਂ ਵੀ ਅੱਜ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਈ ਸੀਗੀ।
ਅੱਛਾ ਜੀ ਹ ਫਿਰ ਤੰਦੂਰ ਵਾਲੀ ਰੋਟੀ ਬਣਾਉਂਦੇ ਹੋ ਨਾਲ
ਨਹੀਂ ਜੀ ਨਹੀਂ ਸਿੰਪਲ ਚੁੱਲੇ ਦੀ ਰੋਟੀ ਖਾਂਦੇ ਹਾਂ ਅਸੀਂ ਤੇ,
ਅੱਛਾ ਚੁੱਲ੍ਹਾ ਹੈਗਾ ਥੋੜਾ ਗੈਸ
ਹਾਂਜੀ ਨਹੀਂ-ਨਹੀਂ ਮੈਂ ਫਿਲਹਾਲ ਆਪਦੀ ਨਾਨਕੇ ਘਰੇ ਆਈ ਹੋਈ ਸੀ। ਥੋੜ੍ਹਾ ਮੇਰਾ ਜਿਹੜਾ ਨਾਨਕੇ ਘਰ ਹੈ, ਪੁਰਾਣੇ ਟਾਈਪ ਦਾ ਹੈਗਾ ਹਨ। ਤੇ ਇੱਥੇ ਸਵੇਰੇ ਸ਼ਾਮ ਅਸੀਂ ਜਦੋਂ ਮੈਂ ਆਪਦੇ ਘਰੇ ਹੁੰਦੇ ਸੀ, ਤਾਂ ਚਲੋ ਗੈਸ ਤੇ ਬਣਾਉਂਦੇ ਹਾਂ ਗਰਮੀ ਕਰਕੇ ਵੀ ਚਲੋ, ਫਟਾਫਟ ਉਤਰ ਜੇ ਪਰ ਇੱਥੇ ਸਵੇਰੇ ਸ਼ਾਮ ਚੁੱਲੇ ਤੇ ਬਣਦੀ ਹੈ ਰੋਟੀ
ਠੀਕ ਹੈ ਵਧੀਆ ਹੈ ਨਾ, ਕਲਚਰ ਬਹੁਤ ਵਧੀਆ ਨਾਲ ਹੈ, ਰੋਟੀ ਬਹੁਤ ਵਧੀਆ ਹੁੰਦੀ ਹੈ, ਮਿੱਠੀ ਹੁੰਦੀ ਰੋਟੀ
ਮੈਂ ਕਿਹਾ ਵੀ ਜਿੱਥੇ ਇੱਕ ਖਾਣੀ ਹੋਵੇ, ਨਾ ਚੁੱਲੇ ਦੀ ਰੋਟੀ ਉੱਤੇ ਬੰਦਾ ਤਿੰਨ ਚਾਰ ਖਾ ਹੀ ਜਾਂਦਾ।
ਹਾਂਜੀ-ਹਾਂਜੀ, ਨਾਲੇ ਬਾਹਰ ਫੈਮਿਲੀ ਚ ਬੈਠਿਆਂ ਤੇ ਬਹੁਤ ਵਧੀਆ ਹਨਾ ਪਰਿਵਾਰ ਚ ਬਹਿ ਕੇ। ਬਹੁਤ ਵਧੀਆ ਲੱਗਦਾ ਹੂੰ, ਨਾਲ ਲੱਸੀ ਵੀ ਫੇਰ ਇਹਨਾਂ ਦੇ ਲੱਸੀ ਲੁੱਸੀ ਵੀ ਹੋਏਗੀ ਹੈ ਨਾ।
ਹਾਂਜੀ-ਹਾਂਜੀ, ਵਾਧੂ ਆ ਇੱਧਰ ਤਾਂ
ਹਾਂ, ਪਿੰਡ 'ਚ ਹੈ।
ਲੱਸੀ ਹਾਂਜੀ, ਪਿੰਡ ਚ ਹੈ ਇੱਧਰ ਘਰ ਦਾ ਦੁੱਧ ਹੈ। ਘਿਓ ਹੋ ਗਿਆ, ਮੱਖਣ ਹੋ ਗਿਆ, ਹਾਂਜੀ। ਵਧੀਆ ਬਸ ਉਹ ਗੱਲ ਵੱਖਰੀ ਹੈ, ਵੀ ਸਾਡੇ ਸਰੀਰ ਨੂੰ ਨੀ ਲੱਗਦਾ।
ਸਹੀ ਗੱਲ ਹੈ, ਠੀਕ ਹੈ ਸਾਨੂੰ ਤਾਂ ਪਾਣੀ ਵੀ ਲੱਗ ਜਾਂਦਾ। ਤੁਸੀਂ ਕਹਿੰਦੇ ਹੋ ਘਿਓ ਨੀ ਲੱਗਦਾ।
ਨਹੀਂ ਫੇਰ ਮੈਂ ਆਪਦੇ ਮਤਲਬ, ਨਾਨਕੇ ਘਰੇ ਤਾਂ ਹੁਣ ਰਹਿਣ ਆਈ ਹਾਂ ਵੀ ਹੁਣ, ਇਹ ਤਾਂ ਸਾਡੇ ਉੱਧਰ ਤਾਂ ਤੁਹਾਨੂੰ ਪਤਾ। ਵੀ ਮਿਲਾਵਟ ਦਾ ਹੀ ਦੁੱਧ ਬਾਹਲਾ ਮਿਲਦਾ ਹੈ, ਅਸੀਂ ਬਾਹਰੋਂ ਲੈਂਦੇ। ਨਾ ਥੈਲੀ ਵਗੈਰਾ ਦਾ ਉਹ ਕਿੱਥੇ ਫੇਰ ਤੁਹਾਨੂੰ ਪਤਾ ਹੈ, ਕਿੰਨੀ ਤਾਂ ਮਿਲਾਵਟ ਆ ਰਹੀ ਹੈ, ਅੱਜ ਕੱਲ ਦੇ ਭੋਜਨ ਚ ਕਿੱਥੇ ਖਾਣ ਜੋਗਾ ਰਿਹਾ।
ਹਾਂਜੀ-ਹਾਂਜੀ,
ਹਾਂ
ਉਹ ਤੇ ਹੈ, ਹੀ ਆ।
ਤੇ,
ਜੋ ਪਿੰਡਾਂ ਦਾ ਖਾਣ ਪੀਣ ਹੈ, ਉਹ ਬਹੁਤ ਵਧੀਆ ਏ ਇਹੋ ਜਿਹਾ ਸ਼ਹਿਰਾਂ 'ਚ ਨਹੀਂ ਮਿਲਦਾ।
ਹਾਂਜੀ ਹੁਣ ਸਰਦੀਆਂ ਚ ਤੁਸੀਂ ਵੇਖ ਲੋ ਹਨਾ, ਮਸ਼ਹੂਰ ਸਾਗ ਮ
ਹਮਾਂ ਸਾਗ, ਮੱਕੀ ਦੀ ਰੋਟੀ ਘਰ ਦਾ ਨਾਲੇ ਬਹੁਤ ਵਧੀਆ।
ਨਾ ਫੇਰ ਨਾ ਫੇਰ ਚਿੰਤਾ ਰਹਿੰਦੀ ਹੈ ਵੀ ਅੱਜ ਕੀ ਸਬਜ਼ੀ ਬਣਾਉਣੀ ਆ ਉਹੀ ਹਫ਼ਤਾ ਦੋ ਹਫ਼ਤਾ ਚੱਲਦਾ ਹੈ, ਨਾਲੇ ਨਾ ਕੋਈ ਖ਼ਰਾਬ। ਕਰੇ ਨਾ ਕੁਝ ਵਧੀਆ ਸਾਰਾ। ਹਾਂਜੀ, ਜਿੰਨਾ ਪੁਰਾਣਾ ਹੋਈ ਜਾਂਦਾ ਨਾ ਤੜਕਾ ਲਾ-ਲਾ ਕੇ ਖਾਈ ਜਾਓ।
ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ।
ਹੋਰ ਜੰਕ ਫੂਡ ਵਗੈਰਾ ਘਰੇ ਬਣਾਉਂਦੇ ਹੁੰਦੇ ਹੋ, ਤੁਸੀਂ ਜੇ ਜਵਾਕ ਕਹਿੰਦੇ ਨੇ ਤੁਹਾਡੇ?
ਹਾਂਜੀ ਫੇਰ ਬਣਾਉਣਾ, ਹੀ ਪੈਂਦਾ ਕੀ ਕਰਨਾ ਕਦੇ ਕਹਿ ਦੇਣਗੇ। ਪਾਓ ਭਾਜੀ ਬਣਾ ਦੋ ਫਿਰ ਪਾਓ, ਲੈ ਆਈ ਦੇ ਹੈ ਭਾਜੀ ਬਣਾ ਦਈ ਦੀ।
ਨਾ ਨਾ ਸਹੀ ਆ ਬਾਹਰ ਵੀ ਤੁਹਾਨੂੰ ਪਤਾ ਦੇਖੋ, ਇੱਕੋ ਤੇਲ ਚ ਉਹ ਚ ਹੀ ਹਨਾ, ਕਿੰਨਾ ਕੁੱਝ ਬਣਾਈ ਜਾਂਦੀ। ਦੇ ਨੇ ਉਹ ਗੰਦ ਮੰੰਦ ਬਾਲਾ ਹੋ ਗਿਆ, ਹੁਣ ਕਿੱਥੇ ਖਾਣ ਜੋਗਾ ਰਿਹਾ ਕੁੱਝ ਵੀ।
ਹੂੰ, ਉਹੋ ਜਿਹੀ ਚੀਜ਼ ਨਹੀਂ ਮਿਲਦੀ ਹੈਗੀ, ਬਾਹਰ ਜੋ ਆਪਾਂ ਘਰ ਬਣਾ ਲਈਦਾ ਹਨਾਂ। ਐਤਵਾਰ ਨੂੰ ਸਾਡੇ। ਸੰਡੇ ਨੂੰ ਕਹਿਣ ਕੇ ਕੜੀ ਚਾਵਲ ਬਣਾ ਲੋ ਰਾਜਮਾਂ ਚਾਵਲ ਬਣਾ ਲੋ। ਇਹੋ ਜਿਹੀਆਂ ਚੀਜ਼ਾਂ ਉਹਨਾਂ ਨੇ ਖਾਣੀਆਂ ਜਾਂ ਪੂੜੀਆਂ ਛੋਲੇ ਬਣਾ ਲਉ। ਜਾਂ ਪੂੜੀਆਂ ਆਲੂ ਬਣਾ ਲੋ ਇਹੋ ਜਿਹਾ ਕਹਿਣਗੇ, ਖਾ ਲੋ ਹੁਣ ਮੈਂ ਕਹਿੰਦੀ ਗਰਮੀ ਬਹੁਤ ਆ। ਹੁਣ ਨੀ ਐ ਸਭ ਕੁਛ ਚੰਗਾ, ਪਰ ਬੱਚੇ ਕਿੱਥੇ ਮੰਨਦੇ ਆ।
ਬਚ ਅਸੀਂ ਐਡੇ ਵੱਡੇ-ਵੱਡੇ ਹੋ ਗਏ ਸਾਨੂੰ ਕੀ ਹੈ ਗਰਮੀ ਸਰਦੀ ਸਾਨੂੰ ਤਾਂ ਆਪਦਾ ਜਿਹੜਾ ਸਾਨੂੰ ਚੀਜ਼ ਖਾਣੇ ਦੀ ਪਸੰਦ ਸਾਨੂੰ ਓ ਤਾਂ ਚਾਹੀਦੀ-ਚਾਹੀਦੀ ਆ ਚਾਏ ਤੁਹਾਨੂੰ ਗਰਮੀ ਲੱਗੇ ਚਾਏ ਨਾ ਲੱਗੇ।
ਹਾਂਜੀ-ਹਾਂਜੀ।
ਟਿੰਡੇ, ਤੋਰੀ ਬਿਲਕੁਲ ਪਸੰਦ ਨੀ ਬਟ
ਨਈ ਪਰ ਏ ਭਰ ਕੇ, ਭਰ ਕੇ ਭਰ ਕੇ ਬਣਾਈਏ ਬਹੁਤ ਸਵਾਦ ਬਣਦੇ ਆ। ਮੈਂ ਕੱਲ੍ਹ ਬਣਾਏ ਸੀ ਟੀਂਡੇ ਨਈ ਮੈਂ ਕੱਲ ਬਣਾਏ ਸੀ। ਟੀਂਡੇ 'ਮੈਂ ਇੰਨੇ ਸਵਾਦ ਬਣੇ। ਬਹੁਤ ਜਾ਼ਦਾ ਸਵਾਦ ਬਣੀ ਕਿਸੇ ਨੇ ਛੱਡੇ ਈ ਨੀ ਗੇ। ਸਾਰੇ ਮੈਂ ਉਦੋਂ ਹੀ ਬਣਾਏ ਉਦੋਂ ਈ ਮੇਰੇ ਮੂੰਕ ਗਏ। ਮੈਂ ਤਾ ਮਸਾਲਾ ਤਿਆਰ ਕਰਕੇ ਨਾ ਮਸਾਲਾ ਤਿਆਰ ਕਰਕੇ ਕੱਟ ਲਗਾ ਕੇ ਸਾਵਤੇ ਡਿੰਡੇ ਵਿੱਚ ਪਾ ਕੇ ਪੰਜ ਸੱਤ ਬੀਸਲਾਂ ਮਰਵਾ ਲਈਆਂ ਤੇ ਬਸ ਨਹੀਂ? ਬਸ ਪਿਆਜ, ਟਮਾਟਰ ਅਦਕਰ, ਲਸਨ ਇਹ ਚੀਜ਼ਾਂ ਬੇਸਿਕ ਮਸਾਲੇ ਪਾਣੇ ਆ ਬਸ ਕੁਛ ਵੀ ਨੀ ਪਾਣਾ ਥੋੜ੍ਹੀ ਜੀ ਕਸਤੂਰੀ ਮੇਥੀ
ਟਰਾਈ ਕੀਤੇ ਨੇ ਅਸੀ ਓਦਾ
ਨਈ-ਨਈ ਤੁਸੀਂ ਟਰਾਈ ਕਰਿਓ ਬੋਤ ਵਧੀਆ ਬਣਦੇ ਐ, ਬਹੁਤ ਸੁਆਦ ਬਣਦੇ ਐ।
ਮੰਮਾ ਕਹਿ ਵੀ ਹਟੇ ਕਹਿੰਦੇ ਵੀ ਜਾਂ ਤਾਂ ਸ਼ਿਮਲਾ ਮਿਰਚ ਭਰ ਕੇ ਬਣਾ ਕੇ ਵਾਦੇ ਨੀ ਤੇ ਟਿੰਡੇ ਮੈਨੂੰ ਕੁਕਿੰਗ ਕਰਨਾ ਬੋ ਪਸੰਦ ਆ।
ਅੱਛਾ, ਨਈ ਤੁਸੀਂ ਇਸ ਤਰ੍ਹਾਂ ਟਿੰਡੇ ਬਣਾਇਓ। ਤੁਸੀਂ ਟੀਂਡੇ ਬਣਾਇਉ ਇਸ ਤਰ੍ਹਾਂ, ਮਸਾਲਾ ਬਣਾ ਕੇ ਓਨੂੰ ਚੰਗੀ ਤਰ੍ਹਾਂ ਮਸਾਲਾ ਭੁੰਨ ਭੁੰਨ ਲੈਣਾ ਚੰਗੀ ਤਰ੍ਹਾਂ ਕਰਕੇ ਓਨੂੰ ਤੇ ਫੇਰ ਉਦੇ ਚ ਏਦਾਂ ਸਾਬਤ ਈ ਟਿੰਡੇ ਪਾ ਦੇਣੇ ਕੱਟ ਲਾ ਕੇ ਜਿਵੇਂ ਚਾਰ-ਚਾਰ ਕੱਟ ਲਾਨੇ ਆ ਆਪਾਂ ਭਰਨੇ ਨੀ ਹੈਗੇ ਏਦਾਂ ਈ ਪਾ ਦੇਣੇ ਹ ਮਸਾਲਾ ਬਣਾ ਕੇ ਗ੍ਰੇਵੀ ਜੀ ਬਣਾ ਕੇ ਵਿਚ ਸੁੱਟ ਦੇਣੇ ਆ ਓਨੂੰ ਪੰਜ-ਸੱਤ ਸੀਟੀਆਂ ਲਵਾਓ, ਬਿਸਲਾਂ ਲਵਾਓ ਚੰ ਤਾਂ ਜੇੜੇ ਲਵੋ ਛੋਟੇ-ਛੋਟੇ ਲਵੋ, ਲੋਈ ਨਾ ਮੈਂ ਨੀ ਭਰਦੀ ਮੈਂ ਇੱਦਾਂ ਈ ਪਾ ਦਿੰਨੀ ਆ ਤੇ ਉਹ ਬੜੇ ਵਧੀਆ ਉਹ ਜਿਹੜਾ ਆਪਾਂ ਮਸਾਲਾ ਕੁੱਕਰ 'ਚ ਬਣਦਾ ਏ ਐ ਆਪਣੇ ਆਪ ਇੱਕ ਟਿੰਡਿਆ 'ਚ ਚੱਲ ਜਾਂਦਾ ਏ। ਹਾਂ ਬਹੁਤ ਵਧੀਆ ਬਹੁਤ ਟੇਸਟੀ ਬਣਦੇ ਬਾਅਦ ਚੋਂ ਉਪਰੋਂ ਮੈਂ ਥੋੜੀ ਜਿਹੀ ਕਾਲੀ ਮਿਰਚ ਤੇ ਮੈ ਗਰਮ ਮਸਾਲਾ ਪਾ ਦਈ ਦਾ ਕਸਤੂਰੀ ਮੇਥੀ ਪਾ ਦਈ ਦੀ ਬਹੁਤ ਵਧੀਆ ਬਨਦਾ।
ਚਲੋ ਵਧੀਆ। ਘਰ ਦਾ ਬਣਿਆ ਖਾਣਾ ਖਾਣਾ ਚਾਹੀਦਾ ਹਨਾ। ਜ਼ਰੂਰ-ਜ਼ਰੂਰ ਤੁਸੀਂ ਦੱਸਿਆ ਹੁਣ ਦੇ ਮੂੰਹ ਚ ਪਾਣੀ ਆ ਰਿਹਾ।
ਹਾਂ ਨਈ--ਨਹੀਂ ਬਹੁਤ ਵਧੀਆ ਥੋੜ੍ਹਾ ਮਸਾਲਾ ਇਹਦਾ ਤੇਜ਼ ਹੋਣਾ ਚਾਹੀਦਾ ਤਿੱਕਾ ਜੇ ਆਪਾਂ ਲਾਈਟ ਰੱਖਦੇ ਆ ਨਾ ਫੇਰ ਉਹ ਮਿੱਠੇ-ਮਿੱਠੇ ਜੇ ਬਣਦੇ ਆ। ਫਿਰ ਤਾਂ ਬੱਚੇ ਥੋੜਾ ਕਰ ਜਾਂਦੇ ਆ ਹਾਂ ਬੱਚੇ ਕਰਾਰਾ ਮੰਗਦੇ ਖਾਣ ਨੂੰ। ਬੱਚੇ ਕਰਾਰਾ ਕਰਾਰਾ ਮੰਗਦੇ ਖਾਣ ਨੂੰ ਨਾ ਚਟਪਟਾ ਮੰਗਦੇ ਆ ਹਾਂ ਥੋੜਾ ਚਾਹੇ ਆਮ ਪਾ ਲੋ ਵਿੱਚ ਨਾਲ ਹਨਾ ਬਹੁਤ ਟੇਸਟੀ ਬਣਦੇ ਫੇਰ ਹੂੰ, ਬਹੁਤ ਵਧੀਆ ਬੰਦੇ ਆ ਹੂ
ਹੋਰ ਘਰ ਦੀ ਬਗੀਚੀ ਚ ਲਾ ਰੱਖਿਆ ਕੋਈ ਹੋਰ ਭੁੰਨ ਵਗੈਰਾ ਤੁਸੀਂ?
ਹਾਂਜੀ ਰਾਮਾ ਤੋਰੀ ਲਗਾ ਲਈ ਦੀਏ। ਪੁਦੀਨਾ ਲਗਾਇਆ ਹੋਇਆ ਚਟਨੀ ਬਣਾ ਲਈ ਦੀ ਐ। ਰਾਮਾ ਤੋਰੀ ਮੈਂ ਤੁਹਾਨੂੰ ਕਿੱਦਾਂ ਓ ਜਿਹੜੀ ਵੇਲ ਤੋਰੀ ਨੀ ਹੁੰਦੀ?
ਸਿੰਪਲ ਤੋਰੀ ਹੁੰਦੀ ਆ ਜਿਹੜੇ ਹਰੇ ਜੇ ਰੰਗ ਦੀ?
ਹਾਂ ਹਰੇ ਰੰਗ ਦੀ ਲੰਬੀਆਂ ਤੋਰੀਆਂ ਹੁੰਦੀਆਂ ਆਰਾਮ ਰੀ ਉਹਨੂੰ ਰਾਮ ਤੋਰੀ ਕਹਿੰਦੀ ਆ ਹੂੰ ਵੇਲ ਤੋਰੀ ਵੀ ਕਹਿ ਦਿੰਦੇ ਆ, ਰਾਮ ਤੋਰੀ ਵੀ ਕਹਿ ਦਿੰਦੇ ਨੂੰ ਹਨਾ ਹਮ ਉਹ ਵੀ ਬਹੁਤ ਟੇਸਟ ਬਣਦੀ ਹੈ ਘਿਓ ਤੋਰੀ ਕਈ ਲੋਕ ਪਿੰਡਾਂ ਚ ਓਨੂੰ ਆਮ ਲੋਕ ਕਹਿੰਦੇ ਘਿਓ ਤੋਰੀ ਕਹਿੰਦੇ
ਹਾਂਜੀ- ਹਾਂਜੀ ਪੱਦੂ ਨੂੰ ਪੇਠਾ।
ਕਹਿੰਦੇ ਹੈ। ਹਾਂ ਕੱਦੂ ਨੂੰ ਪੇਠਾ ਕਹਿੰਦੇ। ਕਈ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਆ। ਵੀ ਇਹ ਘਿਓ ਵਾਂਗੂ ਬਣਦੀ ਹੈ। ਇਹਦਾ ਟੇਸਟ, ਘਿਓ ਵਾਂਗੂ ਆਉਂਦਾ ਹੈ।
ਅੱਛਾ ਜੀ।
ਸਾਡੇ ਮੰਮਾ ਹੁੰਦੇ ਸੀ ਨਾ, ਉਹ ਕਹਿੰਦੇ ਇਹਦਾ ਟੇਸਟ ਘਿਓ ਵਰਗਾ ਹੁੰਦਾ। ਜੇ ਆਪਾਂ ਸਹੀ ਢੰਗ ਨਾਲ ਇਨੂੰ ਬਣਾਈਏ।
ਨਹੀਂ ਠੀਕ ਹੈ, ਘਰ ਦੀ ਹ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਨੇ। ਸਲਾਦ ਵਗੈਰਾ ਹੀ। ਸਰੀਰ ਲਈ ਲਾਭਦਾਇਕ ਹੁੰਦਾ ਹੈ।
ਭਿੰਡੀਆਂ ਬੀਜੀਆਂ ਹੋਈਆਂ। ਅੱਜ ਹੁਣ ਭਿੰਡੀਆਂ ਆਈਆਂ ਨੇ, ਬਾਹਰੋਂ ਖੇਤ ਚੋਂ ਹੂੰ, ਕੱਲ ਨੂੰ ਵੇਖਾਂਗੇ ਬਣਾਵਾਂਗੇ।
ਠੀਕ ਹੈ ਜੀ, ਚਲੋ ਸਤਿ ਸ਼੍ਰੀ ਅਕਾਲ ਜੀ।
ਹੂੰ, ਠੀਕ ਹੈ ਸਤਿ ਸ਼੍ਰੀ ਅਕਾਲ।